ਹੈਲੋ। ਸਸ ਰੀ ਕਾਲ ਜੀ, ਕਿਵੇਂ ਓ।
ਵਧੀਆ ਜੀ, ਮਾਹ ਰਾਜ ਤੁਸੀਂ ਦੱਸੋ।
ਬਸ ਵਧੀਆ।
ਹੋਰ ਕੀ ਕਰ ਰੇ ਔ।
ਕੁੱਝ ਨੀ ਬੈਠੇ ਆਂ।
ਅੱਛਾ ਜੀ।
ਹਾਂਜੀ।
ਹੋਰ ਬਾਕੀ ਸਾਰੇ ਕੀ ਕਰਦੇ ਨੇ।
ਹੁਣ ਕੁਝ ਨੀ ਬਸ ਰੋਟੀ ਖਾਧੀ ਏ ਹੁਣ। ਗੁਰਦੁਆਰੇ ਜਾਂਦੇ ਓ ਤੁਸੀਂ?
ਹਾਂਜੀ ਹਾਂਜੀ ਜਾਣਾ ਮੈਂ।
ਅੱਛਾ!
ਤੁਸੀਂ ਜਾਂਨੇ ਓ?
ਨਾ ਨਾ ਅਸੀਂ ਨੀ ਜਾਂਦੇ।
ਕਿਉਂ ਕੀ ਗੱਲ ਹੋ ਗਈ।
ਬਸ ਐਕਟਿਵਾ ਈ ਨੀ ਮਿਲਦੀ ਤੇ ਟੈਮ ਨੀ ਮਿਲਦਾ।
ਮੈਨੂੰ ਲੱਗਿਆ ਰੱਬ ਕੋਲ ਨਾਰਾਜ਼ ਹੋ ਗਏ ਤੁਸੀਂ।
ਨਈ ਨਈ
ਅੱਛਾ ਜੀ! ਹੋਰ ਘਰੇ ਹੋਰ। ਜਾਇਆ ਕਰੋ ਗੁਰਦੁਆਰੇ ਸਾਹਿਬ ਤਾਂ।
ਹਾਂਜੀ ਹਾਂਜੀ ਜਾਵਾਂਗੇ।
ਕਦੋਂ ਜਾਓਗੇ?
ਦੇਖ ਦੇ ਆਂ। ਜਦੋਂ ਟਾਈਮ ਮਿਲੇਗਾ। ਜਦੋਂ ਰੱਬ ਬੁਲਾਏਗਾ। ਹੋਰ ਅੰਬਰਸਰ ਜਾਂਦੇ ਓ ਤੁਸੀਂ?
ਹਾਂਜੀ ਹਾਂਜੀ ਜਾਣਾ ਮੈਂ ਹਰ ਸ਼ਨੀਵਾਰ ਜਾਣਾ।
ਅੱਛਾ!
ਹਾਂਜੀ, ਤੁਸੀਂ ਜਾਂਦੇ ਹੋ ਮੈਂ ਛੇ। ਮੈਂ ਛੇ ਵਾਲੀ ਗੱਡੀ ਫੜਦਾ ਗੋਲਡਨ ਟੈਂਪਲ ਹਾਂਜੀ ਫੇਰ ਸਾਢੇ ਗਿਆਰਾਂ ਵਜੇ ਉੱਧਰ ਪਹੁੰਚ ਜਾਣਾ ਫਿਰ ਕਰਕੇ ਸਵੇਰੇ ਆ ਜਾਣਾ ਮੈਂ ਵਾਪਸੀ।
ਅੱਛਾ
ਹਾਂਜੀ ਤੁਸੀ ਤਾਂ ਦੱਸੋ। ਬਸ ਜੀ ਸ਼ੁਕਰ ਹੈ ਮਾਲਕ ਦਾ ਤੁਸੀਂ ਦੱਸੋ।
ਬਸ ਅੰਬਰਸਰ ਸ਼ਹੀਦਾਂ ਸਾਹਿਬ ਗੁਰਦੁਆਰੇ ਜਾਣਦੇ ਹੋ ਤੁਸੀਂ?
ਹਾਂਜੀ ਹਾਂਜੀ ਉੱਥੇ ਤਾਂ ਜ਼ਰੂਰ ਜਾਈਦਾ ਆਪਾਂ।
ਅੱਛਾ
ਉੱਥੇ ਤਾਂ ਵੀ ਕਰਕੇ ਜਾਣਾ ਚਾਹੀਦਾ।
ਸਹੀ ਗੱਲ ਹੈ। ਸ਼ੁਕਰ ਕਰਨਾ ਚਾਹੀਦਾ ਹੈ।
ਹਾਂਜੀ ਹਾਂਜੀ ਬਹੁਤ ਸ਼ੁਕਰ ਹੈ ਮਾਲਕ ਦਾ ਤੁਸੀਂ ਦੱਸੋ ਤੁਸੀਂ ਜਾਂਦੇ ਹੋ।
ਨਾ ਨਾ ਅਸੀਂ ਜਨਵਰੀ 'ਚ ਗਏ ਸੀ।
ਅੱਛਾ ਬੜਾ ਚਿਰ ਹੋ ਗਇਆ ਮਾਰਿਆ ਆਉ ਫੇਰ ਗੇੜਾ ਇੱਕ ਅੱਧਾ।
ਜਾਵਾਂਗੇ ਜਾਵਾਂਗੇ ਜਿਸ ਦਿਨ ਰੱਬ ਬੁਲਾਇਗਾ ਜਦੌ ਬੁਲਾਵਾ ਆਏਗਾ ਤਾਂ ਹੀ ਜਾਵਾਂਗੇ ਨਾ।
ਚਲੋ ਮਹਾਰਾਜ ਜਲਦੀ ਬੁਲਾਵੇ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ।
ਹਾਂਜੀ ਹਾਂਜੀ ਹੋਰ ਤੁਸੀਂ ਕੀ ਕਰਦੇ ਹੋ।
ਮੈਂ ਹੁਣੇ ਬਸ ਰੋਟੀ ਖਾ ਕੇ ਹਟਿਆ ਸੀ। ਤੁਸੀਂ ਦੱਸੋ ਤੁਸੀਂ ਖਾ ਲਈ ਰੋਟੀ।
ਹਾਂਜੀ ਹਾਂਜੀ ਖਾ ਲਈ ਤੁਸੀਂ ਕਿ ਬਣਾਇਆ।
ਆਪਾਂ ਦਾਲ ਬਣਾਈਏ ਮੂੰਗੀ ਦੀ ਤੁਸੀਂ ਦੱਸੋ ਕੀ ਬਣਾਇਆ।
ਸ਼ਾਹੀ ਪਨੀਰ ਬਣਾਇਆ ਏ।
ਵਾਹ ਜੀ ਵਾਹ ਆਪਾਂ ਗ਼ਰੀਬ ਬੰਦੇ ਤੁਸੀਂ ਅਮੀਰ ਹੋ ਸ਼ਾਹੀ ਪਨੀਰ ਖਾਣ ਵਾਲੇ। ਸਾਨੂੰ ਦੋ ਵਕਤ ਦੀ ਰੋਟੀ ਮਿਲ ਜੇ ਉਹੀ ਬਹੁਤ ਹੈ।
ਨਹੀਂ ਨਹੀਂ ਐਵੇਂ ਨੀ। ਹਾਂ ਹਾਂ ਜਦ ਮਰਜ਼ੀ ਕਹੂੰ ਤੁਸੀਂ।
ਸ਼ਾਹੀ ਪਨੀਰ ਘਰੇ ਬਣਾਇਆ ਸੀ। ਕਿ ਬਜ਼ਾਰੋਂ ਲੈ ਕੇ ਆਏ ਸੀ।
ਬਜ਼ਾਰੋਂ ਲੈ ਕੇ ਆਏ ਸੀ।
ਕੀੜੇ ਪੈ ਗਏ ਨੇ ਤੁਹਾਡੇ।
ਨਹੀਂ ਨਹੀਂ ਅਰੇ ਪਾਪਾ ਲੈ ਕੇ ਆਏ ਸੀ। ਹੈਲੋ
ਹਾਂਜੀ ਹਾਂਜੀ
ਹੋਰ ਤੁਸੀਂ ਜੋਬ ਕਰਦੇ ਹੋ?
ਨਹੀਂ ਜੀ ਨਹੀਂ ਮੈਂ ਤਾਂ ਵਿਹਲਾ ਹੈਗਾ।
ਹੋਰ ਹੋਰ ਤੁਸੀਂ ਕਿੰਨੇ ਵਜੇ ਉੱਠਦੇ ਹੋ?
ਮੈਂ ਉੱਠ ਜਾਨਾ ਸਾਢੇ ਨੌ ਵਜੇ,
ਇੰਨੀ ਜਲਦੀ,
ਬਸ ਕਿਤੇ ਉੱਠ ਜਾਣਾ ਅੱਖ ਖੁੱਲ੍ਹ ਜਾਂਦੀ ਹੈ ਕੀ ਕਰੀਏ
ਅੱਛਾ
ਹਾਂਜੀ ਤੁਸੀਂ ਕਿੰਨੇ ਵਜੇ ਉੱਠਦੇ ਹੋ
ਗਿਆਰਾਂ ਵਜੇ,
ਗਿਆਰਾਂ ਵਜੇ, ਉਹ ਵੀ ਉਹਨੂੰ ਉੱਠਣਾ ਥੋੜ੍ਹੀ ਕਹਿੰਦੇ ਨੇ, ਉਹਨੂੰ ਜਬਰਦਸਤੀ ਜਗਾਣਾ ਕਹਿੰਦੇ ਨੇ,
ਔਹੀ ਔ ਹੀ ਤੇ ਬਸ ਹੱਥਾਂ ਤੇ ਕਰਨੇ ਆ ਨਾ
ਅੱਛਾ ਏਨੇ ਕੰਮ
ਘਰ ਦੇ ਬੜੇ ਕੰਮ ਹੁੰਦੇ ਨੇ।
ਅੱਛਾ ਜੀ
ਹਾਂਜੀ ਹੋਰ ਤੁਹਾਡੀ ਦਾਦੀ ਠੀਕ ਐ?
ਮੇਰੀ ਦਾਦੀ ਦਾਦੀ ਵੀ ਹੈਗੀ, ਉਹ ਉਹ ਜਵਾਨ ਕੁੜੀ ਐ
ਉਹ ਅੱਛਾ ਐ ਵੀ ਕਰਦੇ ਨੇ ਉਹ ਨਾ
ਉਹ ਨਾ ਬਸ ਚੱਲੇ, ਔ ਸਾਰੇ ਬਾਲ ਕਾਲੇ ਕਰਾ ਕੇ ਨਾ। ਕਟਰੀਨਾ ਕੈਫ ਬਨਕੇ ਘੁਮੇ,
ਆਹ ਤੇ ਯੋਗਾ ਡੇ ਹੈਗਾ ਹੈ।
ਯੋਗਾ ਡੇ ਐ ਅੱਛਾ ਜੀ, ਤੁਸੀਂ ਕਰਿਆ ਕਦੀ ਯੋਗਾ।
ਨਾ ਨਾ ਅਸੀ ਨੀ ਕਰਦੇ।
ਆਪਾਂ ਸੈਰ, ਨਈ ਮੈਂ ਆਪਣੀ ਦਾਦੀ ਨੂੰ ਸੈਰ ਕਰਉਣ ਲੈਣ ਗਿਆ ਸੀ।
ਅੱਛਾ ਕਿੱਧਰ ਪਾਰਕ ਵਿੱਚ
ਨਹੀਂ ਕੋਠੇ ਤੇ
ਇੰਨੀ ਅੱਛੀ ਜਗਾਹ।
ਹਾਂਜੀ, ਕੀ ਕਰੀਏ ਹੋਰ ਇਥ ਜ ਜ਼ਿਆਦਾ ਦੂਰ ਜਾ ਨੀ ਸਕਦੇ ਨਾ ਯਾਰ, ਔਨਾਦੇ ਗੋਡੇ ਚੱਲਦੇ ਨੀ ਹੈਗੇ। ਉਹ ਕਹਿੰਦੇ ਨੇ ਨਵੇਂ ਗੁੱਡੇ ਪਵਾ।
ਅੱਛਾ,
ਹਾਂਜੀ
ਹੋਰ ਤੁਸੀਂ ਫਾਸਟ ਫੂਡ ਖਾਂਦੇ ਹੋ?
ਹਾਂਜੀ ਹਾਂਜੀ, ਇੱਕ ਅੱਧੀ ਵਾਰ ਖਾਂਦੇ ਆਂ, ਪਰ ਨਾ ਰੋਜ਼ ਰੋਜ਼ ਨਹੀਂ ਖਾਇਆ ਜਾਂਦਾ ਤੁਸੀਂ ਖਾਂਦੇ ਹੋ ਕਿ।
ਹਾਂ ਕਦੀ ਕਦੀ,
ਕਦੀ ਕਦਾਰ
ਪਰ ਕੋਈ ਲੈ ਕੇ ਆਉਂਦਾ ਹੈ, ਤਾਂ ਤਾਂ ਹੀ ਖਾਈਦਾ ਹੈ ਅਸੀਂ ਵੀ।
ਵੈਸੇ ਤੁਹਾਨੂੰ ਕੀ ਚੰਗਾ ਲੱਗਦਾ ਹੈ, ਫਾਸ ਫੂਡ ਚ
ਅਹ ਪੀਜ਼ਾ ਖਾਇਆ ਸੀ ਕੱਲ ਪਰਸੋਂ
ਅੱਛਾ ਜੀ,
ਹ
ਪੀਜ਼ਾ ਕਿਹੜਾ ਪਸੰਦ ਹੈ ਫੇਰ ਤੁਹਾਨੂੰ ਕਿਹੜਾ ਵਾਲਾ ਫਲੇਵਰ, ਤੁਹਾਨੂੰ ਕਿਹੜਾ ਫਲੇਵਰ ਪਸੰਦ ਏ।
ਅ ਤੰਦੂਰੀ ਤੰਦੂਰੀ ਆਂਲਾ,
ਤੁਹਾਨੂੰ ਜ਼ਿਆਦਾ ਪਸੰਦ ਹੈ
ਹਾਂਜੀ ਹੋਰ ਤੁਸੀਂ ਸੁਣਾਓ ਘਰ ਸਭ ਠੀਕ
ਘਰੇਂ ਸਭ ਵਧੀਆਂ ਜੀ, ਤੁਸੀਂ ਦੱਸੋਂ ਤੁਹਾਡੇ ਘਰੇਂ ਸਭ ਕਿੱਦਾਂ
ਬਸ ਵਧੀਆ
ਅੱਛਾ ਜੀ
ਹੋਰ ਤੁਸੀਂ ਪੜ੍ਹਦੇ ਹੋ
ਹਾਂਜੀ ਹਾਂਜੀ ਮੈਂ ਪੜ੍ਹਨਾ, ਮੈਂ ਬੀ ਐੱਸ ਸੀ ਕਰਦਾਂ ਪਯਾ
ਅੱਛਾ ਕਿਹੜੇ ਕੋਲੇਜ ਤੋਂ
ਮੈਂ ਕਰਦਾਂ ਐਮ ਅਲ ਐਨ ਤੋਂ
ਅੱਛਾ
ਥਰਡ ਈਅਰ ਚੱਲਦਾ ਮੇਰਾ।
ਅੱਛਾ।
ਹਾਂ ਜੀ, ਤੁਸੀਂ ਕੀ ਕਰਦੇ ਹੋ?
ਮੈਂ ਤੇ ਹੁਣ ਲਿੱਤਾ ਐ ਐਡਮਿਸ਼ਨ ਐੱਮ ਏ ਰੱਨ ਵਿੱਚ।
ਅੱਛਾ ਜੀ।
ਮੈਂ ਫੇਰ।
ਤੁਸੀਂ ਵੀ ਇੱਥੇ ਆ ਮੈਂ ਹੈਗਾ ਦੂਰ ਮੈਂ ਹੈਗਾ। ਕਿੱਧਰੇ ਹੋਰ ਐਂਬੂਲੈਂਸ ਹੈਗੀ ਆ ਕਿਹੜੀ? ਸਰਕਾਰੀ ਹੈ ਉਹ ਲਿੱਤੀ ਆ ਤੁਸੀਂ ਪ੍ਰਾਈਵੇਟ ਲਿੱਤੀ ਆ ਸਰਕਾਰੀ ਲਿੱਤੀ ਹੈ।
ਵੇਖਦੇ ਆਂ ਹੁਣ ਤੇ ਫੋਨ ਪਰ ਆਏਂ। ਰਜਿਸਟ੍ਰੇਸ਼ਨ ਕਰਵਾ ਕੇ ਵੇਖਦੇ ਆਂ।
ਮੇਰਾ ਤਾਂ ਸਰਕਾਰੀ ਹੈਗਾ। ਅਗਲੇ ਬੰਨੇ ਤੁਸੀਂ ਦੱਸੋ
ਵੇਖਨੇ ਆ ਐਡਮਿਸ਼ਨ ਲੈਣਾਂ ਏ ਹੁਣ
ਅੱਛਾ ਜੀ
ਹੋਰ
ਹੋਰ ਤੁਵਾਡੇ ਘਰੇਂ ਸਭ ਕਿੱਦਾਂ?
ਵਧੀਆਂ
ਔਰ ਸਾਰੇ ਕੀ ਕਰਨ ਡਏ ਨੇ
ਕੁੱਝ ਨੀ, ਬੈਠੇਂ ਨੇ ਸਾਰੇ, ਦਾਦੀ ਸਾਹਮਨੇ ਬੈਠੀਂ ਏ
ਅੱਛਾ ਜੀ
ਤੁਸੀਂ ਪਾਨੀ ਪੀਂਦੇ ਓ?
ਹਾਂਜੀ ਪੀਨੇਂ ਆ ਤੁਸੀਂ ਵੈਸੇ ਨਾ ਦਿਨ ਚ ਚਾਰ-ਪੰਜ ਲੀਟਰ ਪਾਨੀ ਪੀਨਾ ਚਾਇਦਾ ਤੁਸੀਂ ਦੱਸੋ ਤੁਸੀਂ ਪੀਂਦੇ ਓ ਨਈ ਪੀਂਦੇ?
ਨਾ- ਨਾ ਘੱਟ ਹੀ ਪੀਨੇ ਆਂ।
ਅੱਛਾ ਘੱਟ ਇ ਪੀਂਦੇ ਓ?
ਨਈ ਨਈ ਪੀਨਾ ਚਾਇਦਾਂ ਸ਼ਰੀਰ ਦੇ ਲਈ ਨਾ ਬੜਾਂ ਜ਼ਰੂਰੀ ਅ ਪਾਨੀ। ਅੱਛਾ ਜੀ ਇੱਕ ਟੀ ਕੋਲ ਕੀਂ? ਬਸ ਵਧੀਆਂ ਵੇਲੇ ਹੈਗੇ ਆ ਵੇਲ਼ੇ ਆ ਗਿਆਂ ਤੁਸੀਂ ਦੱਸੋ